ਅ।
ਕਿਦੋ ਕੋ ਆਉਗੇ ਸ਼ਹਿਰ ਨਾ
ਕਿਵੇਂ ਆ?
ਵਧੀਆ ਕਿਦੋਂ ਕੋ ਆਉਗੇ?
ਸਾਨੂੰ ਹੱਲੇ ਟੈਮ ਲੱਗਜੇ ਗਾ। ਹੈਲੋ।
ਹੈਂ।
ਮੈਂ ਕਿਹਾ ਸਾਨੂੰ ਹਲੇੇ ਟਾਈਮ ਲੱਗਜੇ ਗਾ। ਹੈਲੋ
ਮੈਂ ਕਹਿਨਾਂ ਆਪਾਂ ਕਿੰਨਾ ਕੁ ਟਾਈਮ ਆ
ਆਹੋ ਹੱਲੇ ਮੇਰੀਆਂ-ਮੇਰੀਆਂ ਵੀ ਤਾਰਾਂ ਲੱਥਣੀਆਂ ਨੇ, ਮੰਮੀ ਦੇ ਦੰਦ ਸੈਟ ਹੋਣੇ ਆ
ਅੱਛਾ।
ਹਾਂ ਵਧੀਆ, ਕੀ ਕਰਨਾ ਐ ਗੁਰਮਤ ਤੇਰੇ ਕੋਲ਼ ‌ਏ? ਅੱਛਾ ਫੋਰਮ ਭਰ ਆਏ ਆ?
ਨਾ ਹਲੇ ਕਹਿੰਦੇ ਬਾਰਾਂ ਵਜੇ ਭਰਚਣਗੇ।
ਅੱਛਾ ਇੰਗਲਿਸ਼ ਚ ਲੈਣੀ ਹੈ ਫਿਰ
ਹਾਂ ਹਿੰਦੀ ਚੋਂ ਤਾਂ ਹੈਏ ਨੀ ਯਾਰ।
ਹੁੰਦੀ ਹੈ ਵੈਸੇ ਹਿੰਦੀ ਚ ਚੱਲ ਕੋਈ ਨੀ ਕਰ ਲਏਗਾ ਨਾ ਇੰਗਲਿਸ਼ ਚੋਂ। ਕਰ ਲਏਗਾ ਨਾ ਇੰਗਲਿਸ਼ ਚੋਂ
ਹਿੰਦੀ ਚ ਕੀਤੇ ਕੇ ਇੰਗਲਿਸ਼ ਵਿੱਚੋਂ।
ਭਾਬੀ ਰੋਜ਼ ਹੀ ਘਰ ਜਾ ਕੇ ਪੁੱਛ ਲੈਣਾ ਉਹਨੂੰ ਕਿਵੇਂ ਕੀ ਸੈਲਰੀ ਏ। ਪੁੱਛ ਲੇਣਾ ਇਹਨੂੰ ਸਾਰਾ ਕੁੱਛ ਹੁਣ ਚਲਾ ਜਾਈ ਕੋਲ ਕਟੀਚਣ।
ਆਹੋ ਮੈਂ ਪੁੱਛਿਆ ਸੀ ਭਾਬੀ ਭਾਬੀ ਨੇ ਐਵੇਂ ਦੱਸਿਆ ਵੀ ਵਾਧੂ ਏ ਪਰ ਇਨਾ ਨੀ ਦੱਸਿਆ। ਉਹਨੂੰ ਕਿਹਾ ਭਾਬੀ ਹਿੰਟ ਦੇ ਦਿਆ ਕਰ ਨਹੀਂ ਦੱਸਣਾ ਬਈ ਕਿੰਨੀ ਕੁ ਏ। ਠੀਕ ਹੈ ਅਰੇ ਨਹੀਂ ਹੁਣ ਕੋਲ ਕੱਟ। ਤੂੰ ਚਲਾ ਜਾਈਂ ਇਹਨਾਂ ਨਾਲੇ ਕ ਪੁੱਛਲੇ ਵੀ ਹਿੰਦੀ ਵਿਚ ਵੇਖੀ ਏ। ਤੇ ਨਾਲੇ ਪੁੱਛ ਲਈ ਵੀ ਬਾਈ ਵਾਹਵਾ ਵੀ ਸੈਲਰੀ ਠੀਕ ਏ। ਹੈਂ ਹਾਂ ਫਿਰ ਜੋ ਐਵੇਂ ਹੀ ਭਰ ਲਈ ਹਾਂ ਕੀ ਕਹਿੰਦੇ ਹੁਣ ਜਦ ਜਿਵੇਂ ਸ਼ਬੀਲ। ਬਾਹਰ ਜਾਏਗਾ ਤੇ ਤੂੰ ਵੀ ਚਲਾ ਜਾਏ ਕਿ ਨਹੀਂ
ਚਲ ਪਵਾਂਗੇ।
ਉੱਧਰ ਇਹਂਦੀ ਵੈਲਿਊ ਬੜੀ ਉਹ ਦੋਵੇਂ
ਠੀਕ ਹੀ ਕੱਟਣਾ
ਚੱਲ ਠੀਕ ਹੈ।
ਠੀਕ ਕੱਟਣ ਲੱਗੀ ਆ ਫਿਰ
ਨਹੀਂ, ਨਹੀਂ।
ਨੀ ਰੱਖਦੇ ਹੈਂ ਹੈਲੋ। ਹੈਲੋ ਹੈਲੋ ਹੈਲੋ ਹੈਲੋ ਮੈਂ ਕਹਿੰਦਾ ਭੈਣਜੀ ਐਵੇਂ ਰੱਖਦੇ।
ਆਹੋ ਰੱਖਣ ਲੱਗੀ ਹੁਣ ਮੈਂ ਅੰਦਰ ਚਲੀ ਆ ਬੋਲੀ ਨਾ ਜਾਈਂ ਅੰਦਰ ਦੀ ਆਣ ਦੀ
ਕਿੱਥੇ ਅੰਦਰ
ਠੀਕ ਹੈ ਮੈਂ ਬਾਹਰ ਖਲੋ ਕੇ ਕਰ ਨੀ ਦੀਆਂ ਗੱਲ ਆਹੋ। ਉਹ ਐ ਵੀ ਰੱਖਿਆ ਰਹਿਣਗੇ ਠੀਕ ਹੈ, ਠੀਕ ਹੈ।
ਕਿਹਦਾ ਆਣਾ ਹੈਂ ਹੈਲੋ, ਠੀਕ ਹੈ। ਮੇਰੇ ਤੇ ਹੂ ਹੈਲੋ।
ਹ